ਪਰ
ਸਸ੍ਰੀ ਕਾਲ, ਕੀ ਹਾਲ ਏ?
ਬਸ ਵਦੀਆ-ਵਦੀਆ, ਤੂਸੀ ਸੁਨਾਓ?
ਬਾੱਸ ਵਦੀਆ, ਕੀ ਕਾਰ ਰੇ ਸੀ?
ਬਾੱਸ ਬੈਠੇ ਸੀ, ਦੱਸੋ?
ਹੋਰ, ਵਾਸੀਆਂ ਆਂਦੀ ਪੀ ਐਂ, ਲੱਗਦਾ ਨਿੰਦੱਰ ਦਾ ਟਾਈਮ ਤੇ ਨੀ ਹੇਗਾ ਤੁਆਡੇ?
ਨਈ-ਨਈ ਔਫਿਸ ਹੈਗੀ ਆਂ ਮੈਂ ਤੇ
ਅੱਛਾ, ਔਫਿਸ ਹੈਗੇ ਓ।
ਹੂੰ, ਆਲਸ ਆਂਦਾ ਪੈਐ।
ਤੇ ਆੱਜ ਤੇ ਮੈਂ ਸੁਨੇਆ ਸੀ, ਕਿ ਓ ਕੁੱਛ ਰਥ ਯਾਤਰਾ ਏ ਤੇ ਛੁੱਟੀ ਐ ਤੇ ਹੁੰਦੀ ਸ, ਆੱਜ ਦਾ ਦਿਨ ਤੇ ਛੁੱਟੀ ਹੋਂਦੀ ਏ।
ਅੱਦਾ ਦਿਨ ਹੁੰਦੈ, ਹੁਨ ਦੋ ਵਜੇ ਘਾਰ ਜਾਂਵਾਗੇ, ਕੁੱਛ ਕੰਪਨੀਆਂ ਦੈਂਦੀ ਕੁੱਛ ਨੀ ਦੇਂਦੇ, ਮੇਰੀ ਆਈ ਟੀ ਕੰਪਨੀ ਏ, ਮੈਨੂੰ ਨੀ ਮਿਲੀ, ਓਨਾਂ ਨੇ ਮੈਨ ਨੀ ਦਿੱਤੀ।
ਤੇ ਫਿਰ ਤੂਸੀ ਕੀ ਕਰਦੇ ਓ, ਤੂਆਡਾ ਵਰਕ ਕੀ ਰੈਂਦੈ ਉਥੇ ਕਰਨ ਦਾ?
ਅ ਵਰਕ ਤੇ ਮਲਟੀਪਲ ਹੈਗੇ ਨੇ, ਜਿੱਦਾਂ ਆਪਾਂ, ਅੱਜ ਅਸੀ ਵੈਬਸਾਈਟ ਹੋ ਗਈ ਜਿਵੇਂ ਦੀ, ਇੰਸਟਾਗ੍ਰਾਮ ਦੀ ਤੂਸੀ ਲਿੰਕ ਭੇਜਦੇ ਓ ਕਿਸੇ ਨੂੰ ਸ਼ੇਅਰ ਕਰਦੇ ਓ ਤੋ ਇੱਕ ਤਰਫਾ ਵੈਬਸਾਈਟ ਹੁੰਦੀ ਏ, ਤੇ ਓਨੂੰ ਅਸੀ ਬਨਾਂਦੇ ਆਂ।
ਅੱਛਾ-ਅੱਛਾ।
ਫੇਰ ਅਗਰ ਓ, ਅ ਵੈਬਸਾਈਟ ਕਾੰਮ ਨੀ ਕਰਦੀ, ਕਦੀ-ਕਦੀ ਇਸ ਤਰਾਂ ਹੁੰਦੈ ਨਾ, ਸਮ ਥਿੰਗ ਮੈਂਨ ਟੂ ਵਰੌਗ
ਹੂੰ-ਹੂੰ।
ਤੇ ਉਹਦੀ ਇਕੁਆਇਰੀ ਲੈ ਕੇ ਲੋਕੀ ਸਾਡੇ ਕੋਲ ਆਉਂਦੇ ਨੇ ਫੋਨ ਕਰਦੇ ਨੇ। ਤੇ ਅਸੀਂ ਉਨਨਾਂ ਦੀ ਵੈਬਸਾਈਟ ਚੈੱਕ ਕਰ ਦੇ ਆ ਕਿ ਬਈ ਇਹਨਾਂ ਦੀ ਵੈਬਸਾਈਟ ਚ ਕੀ ਗ਼ਲਤੀ ਹੈ ਇਹਨੇ ਕੀ ਹੈ ਫਿਰ ਉਹਨੂੰ ਅਸੀਂ ਅਪਡੇਟ ਦਿੰਦੇ ਆ।
ਅੱਛਾ।
ਇੱਕ ਤੇ ਏ ਹੋ ਗਿਆ ਔਰ ਇੱਕ ਵੈਬਸਾਈਟ ਬਣਾਣ ਦਾ ਕੰਮ ਵੀ ਕਰਦੇ ਹਾਂ, ਅਸੀਂ ਨਵੀਂ-ਨਵੀਂ ਵੈ ਸਾਇਡ ਬਣਾਂਦੇ ਆ ਜਿੱਦਾਂ ਹੁਣ ਕੋਈ ਕੰਸਟਰਕਸ਼ਨ ਦੀ ਕੰਪਨੀ ਖੁੱਲੀਏ ਕੋਈ ਨਵਾਂ ਮੌਲ ਖੁੱਲਿਆ ਹੈ ਤੇ ਉਨ- ਨੂੰ ਵੈਬਸਾਈਟ ਬਣਾਣੀ ਹੈ ਇਸ ਤਰ੍ਹਾਂ ਦੀ ਜਿੱਦਾਂ ਆਪਾਂ ਗੂਗਲ ਚ ਪਾਈਏ ਨੀਅਰ ਬਾਏ ਮੌਲ। ਤੇ ਪਹਿਲ ਪਹਿਲਾ ਵੈਬਸਾਈਟ ਫੇਮਸ ਵਾਲੇ ਮੋਲ ਦੀ ਆਣੀ ਚਾਹੀਦੀ ਕਿ ਬਈ ਪਹਿਲੀ ਵੈਬਸਾਈਟ ਮੇਰੇ ਮੋਲ ਦੀ ਆਣੀ ਚਾਹੀਦੀ ਹੈ, ਜਾਂ ਮੇਰੇ ਮ ਮੇਰੀ ਬਿਲਡਿੰਗ ਦੀ ਆਣੀ ਚਾਹਿਦੀ ਏ।
ਅੱਛਾ, ਤੇ ਪਰ ਜੇਹੜਾ ਏ ਸਬ ਕਰਵਾਉਂਦੇ ਨੇ ਫਿਰ ਉਹ ਉਦਾ ਚਾਰਜ ਤੇ ਹੁੰਦਾ ਓਏਗਾ ਨਾ ਤੁਹਾਡੀ ਕੰਪਨੀ ਚਾਰਜ ਤੇ ਲੈਂਦੀ ਹੋਏਗੀ।
ਪਰ ਵੈਬਸਾਈਟ ਦਾ ਹੈਗਾ ਪੱਚੀ ਹਜ਼ਾਰ ਰੁਪਇਆ, ਅਸੀਂ ਪੱਚੀ ਹਜ਼ਾਰ ਲੈਂਦੇ ਹਾਂ ਪਰ ਵੈਬਸਾਈਟ ਬਣਾਣ ਦਾ।
ਅੱਛਾ, ਤੇ ਓ ਤੁਹਾਨੂੰ ਕੀ ਮਤਲਬ ਕੀ ਤੁਹਾਡੀ ਇਨਕਮ ਫਿਕਸ ਹੈ, ਜਾਂ ਫਿਰ ਤੁਹਾਨੂੰ ਇਹਨਾਂ ਚ ਵੀ ਥੋੜਾ ਕਮਿਸ਼ਨ ਵਗੈਰਾ ਦਿੰਦੇ ਨੇ?
ਹਾਂਜੀ, ਇਨਸੈਂਟਿਵ ਦਿੰਦੇ ਨੇ ਅਗਰ ਅਸੀਂ ਅਹ ਉਹ ਪਰਸਨ ਦਾ ਤ ਉਹਨਾਂ ਨੂੰ ਜਿੱਦਾਂ ਇੱਕ ਨਾਲ ਦੋ ਕੰਮ ਕਰਕੇ ਦੇਈਏ ਨਾ ਜਿਸ ਤਰ੍ਹਾਂ ਸਾਈਟ ਬਣਾ ਕੇ ਦਿੱਤੀ ਫੇਰ ਉਨੂੰ ਗੂਗਲ ਚ ਪਾਣਾ ਵੀ ਗੂਗਲ ਚ ਪਤਾ ਕਿਵੇਂ ਪਾਈ ਹੁੰਦੀ ਜਿਵੇਂ ਗੂਗਲ ਵਾਲਿਆਂ ਨਾ ਰਿਕੁਐਸਟ ਕਰਨੀ ਪੈਂਦੀ ਐ, ਤੇ ਉਹ ਏਨਾ ਸਾਨੂੰ ਇੱਕ ਲੈਟਰ ਭੇਜ ਇਆ, ਘਰ।
ਹੂੰ-ਹੂੰ।
ਹਾਡ ਕੱਪੀ ਆਉਂਦੀ ਹੈ, ਕੋਰੀਅਲ ਦੇ ਥਰੂ ਤੇ ਉਹ ਹਾਰਡ ਕੋਪੀ ਨੂੰ ਮਤਲਬ ਉਹਦੇ ਨਾ ਕੋਡ ਲਿਖਿਆ ਹੁੰਦਾ ਤੇ, ਉਹ ਕੋਡ ਨਾ ਤੁਹਾਨੂੰ ਈਮੇਲ ਹੁੰਦੀ ਹੈ ਨਾ ਈਮੇਲ ਉਹਦੇ 'ਚ ਪਾਈਦਾ ਤੇ ਉਹਦੇ ਨਾਲ ਤੁਹਾਡੀ ਗੂਗਲ 'ਚ ਵੀ ਵੈਬਸਾਈਟ ਸ਼ੋਅ ਹੋਣੀ ਚਾਲੂ ਹੋ ਜਾਂਦੀ ਐ, ਮਤਲਬ ਦਿਖਣੀ ਚਾਲੂ ਹੋ ਜਾਂਦੀ ਐ। ਜਿੱਦਾਂ ਤੁਸੀਂ ਸਰਚ ਕਰੋ ਤੇ, ਤੁਹਾਡਾ ਆਣਾ ਚਾਹੀਦਾ ਪਹਿਲੇ। ਤੇ ਉਹ ਵੀ ਅਸੀਂ ਕਰਕੇ ਦੇਈਏ ਨਾ, ਤੇ ਉਹਦਾ ਚਾਰਜ ਸਾਨੂੰ ਮਿਲਦਾ, ਉਨਨਾਂ ਦਾ ਜਿਹੜਾ ਕਸ ਟਮਰ ਲੋਨ, ਪੱਚੀ ਹਜ਼ਾਰ ਦੀ ਤੇ ਵੈਬਸਾਈਟ ਹੋ ਗਈ ਤੇ ਉਦੋਂ ਉੱਪਰ ਦਾ ਤਿੰਨ-ਚਾਰ ਹਜ਼ਾਰ ਦਾ ਸਾਡਾ ਚਾਰਜ ਐਕਸਟਰਾ ਲੱਗਦਾ ਤੇ, ਅਸੀਂ ਉਹਨਾਂ ਨੂੰ ਜਿਵੇਂ ਖਾਲੀ ਉਹਨਾ ਨੂੰ ਪੁੱਛਦੇ ਕਿ, ਤੁਸੀਂ ਖਾਲੀ ਵੈਬਸਾਈਟ ਬਣਾਣੀ ਕਿ, ਗੂਗਲ ਚ ਵੀ ਅਪਲੋਡ ਕਰਵਾਣੀ ਹੈ। ਤੇ ਕਹਿੰਦੇ ਨਾ ਗੂਗਲ ਚ ਤੇ ਤੀਹ ਹਜ਼ਾਰ ਰਹਿੰਦੇ ਆ ਉਹਦੇ ਚੋਂ ਪੰਜ ਹਜ਼ਾਰ ਸਾਡਾ ਰਹਿੰਦਾ।
ਅੱਛਾ-ਅੱਛਾ ਠੀਕ ਹੈ, ਤੇ ਤੁਸੀਂ ਤੇ ਲੱਗਦਾ ਹੁਣੇ ਤੁਸੀਂ ਤੇ ਕੌਲਜ ਕਰ ਰਹੇ ਸੀ ਨਾ, ਤੇ ਨਾਲ-ਨਾਲ ਜੋਬ ਵੀ ਕਰ ਰਹੇ ਸੀ ਹੁਣੇ।
ਹਾਂਜੀ ਕੌਲਜ ਮੈਂ, ਐਕਸਟਰਨਲ ਕਰ ਲਿੱਤੀ ਐ ਤੇ ਜੋਬ ਮੇਰੀ ਹੁਣ ਚਾਲੂ ਕੀਤੀ, ਕਿਉਂਕਿ ਹੁਣ ਥਰਡ ਈਅਰ ਸੀ, ਤੁਹਾਨੂੰ ਜ਼ਿਆਦਾ ਉਹ ਨੀ ਰਹਿੰਦਾ, ਜਿੱਦਾਂ ਮੈਂ ਤੁਹਾਨੂੰ ਕਿਹਾ ਮੇਰਾ ਹਾਫ ਡੇ ਰਹਿੰਦਾ ਹੈ। ਮਤਲਬ ਮੈਂ ਪਾਰਟ ਟਾਈਮ ਤੇ ਜੋਬ ਕਰਦੀ ਆ, ਮੈਂ ਦੋ ਵਜੇ ਜਾਨੀ ਆ ਸਾਢੇ ਅੱਠ-ਅੱਠ ਸਾਢੇ-ਅੱਠ- ਨੌ ਵਜੇ ਘਰ ਆਂਦੀ ਆ। ਉ ਸਵੇਰੇ ਨੌ-ਸਾਢੇ ਨੌ ਨਿਕਲ ਜਾਂਦੀ ਹੈ, ਸਾਢੇ ਨੌ ਤੋਂ ਲੈ ਕੇ ਦੋ ਵਜੇ ਤੱਕ ਦਾ ਮੈਂ ਲੈਕਚਰ ਕਰਦੀ ਆ ਕੌਲਜ 'ਚ।
ਤੇ ਮਤਲਬ ਕੀ ਫੇਰ ਤੁਹਾਡਾ ਟਿਫਿਨ ਸਰਵਿਸ ਇਨਾਂ ਦੇ ਤਰਫੋ ਹੁੰਦੀ ਏ ਯਾ ਫਿਰ ਤੁਸੀਂ ਕਰੋਂ ਲੈ ਜਾਂਦੇ ਔ?
ਨਈ-ਨਈ ਮੰਮੀ ਬਣਾ ਦੇ ਦਿੰਦੀ ਟਿਫਿਨ ਸਰਵਿਸ ਦੀ ਟੈਨਸ਼ਨ ਨੀ ਰੇਂਦੀ ਮੰਮੀ ਬਣਾ ਕੇ ਰੱਖਦੀ ਐ ਜੇ ਦੇ ਦਿੰਦੀ ਖਾ ਲੈਂਦੇ ਆ ਅਸੀਂ।
ਹਾਂ ਫੇਰ ਉਹ ਖਾਣਾ ਤੇ ਪਵੇ ਨਾ, ਕਿਉਂਕਿ ਹੁਣ ਭੁੱਖ ਲੱਗੇ ਤੇ ਫੇਰ ਚਾ ਵਗੈਰਾ ਵੀ ਨੀ ਦਿੰਦੇ?
ਨਈ-ਨਈ ਉੱਥੇ ਜੇ ਮਰਜੀ ਹਾਂ ਜੇ ਮਰਜ਼ੀ ਤੁਸੀਂ ਖਾਓ। ਸਭ ਕੁਛ ਮਿਲੇਗਾ, ਨਾਲੇ ਉੱਥੇ ਪੰਦਰਾਂ-ਪੰਦਰਾਂ ਮਿੰਟ ਦੀ ਰੀਸੇਸ ਵੀ ਮਿਲਦੀ ਐ, ਜਿਵੇਂ ਦੋ ਵੱਜੇ ਐ ਠੀਕ ਐ ਤੇ ਅਸੀਂ ਹੁਣ ਦੋ ਵਜੇ ਕੰਮ ਕੀਤਾ ਅਨੁਸਾਰ ਸਾਨੂੰ ਚਾਰ ਤੋਂ ਸਾਢੇ ਚਾਰ ਵਜੇ ਤੱਕ ਦੀ ਰੀਸੇਸ ਮਿਲਦੀ ਐ।
ਅੱਛਾ ਜੀ।
ਫੇਰ ਪੰਜ ਤੋਂ ਸਾਢੇ ਪੰਜ ਛੇ ਵਜੇ ਤੱਕ ਅਸੀਂ ਕੰਮ ਕਰਦੇ ਆ, ਫੇਰ ਸਾਢੇ ਛੇ ਤੋਂ ਲੈ ਕੇ ਪਉਣੇ ਸੱਤ ਤਕ ਦਾ ਰਿਸੇਸ ਮਤਲਬ ਸਮਝੋ ਨਾ ਕੰਮ ਤੇ ਤਿੰਨ ਯਾ ਚਾਰ ਘੰਟੇ ਦਾ ਈ ਹੁੰਦਾ ਸਾਡਾ। ਕੋਕੀ ਨਾ ਐ ਚੀਜ਼ ਕਿਵੇਂ ਦੀ ਐ ਕਸਟਮਰ ਕੋਲ ਕਰੇਗਾ ਤਾਂ ਹੀ ਸਾਨੂੰ ਕੰਮ ਕਰਨਾ, ਸਾਨੂੰ ਸਾਮਣੇ ਓ ਦੀ ਨੀ ਕਰਨਾ।
ਹੋ
ਤੇ ਅਸੀਂ ਖਾਲੀ ਲੈਪਟੋਪ ਦੇ ਸਾਮਣੇ ਬੈਠੇ ਰੇਂਦੇ ਆ ਈਵੇ।
ਅੱਛਾ, ਫੇਰ ਤੁਸੀਂ ਫ੍ਰੀ ਵੀ ਰੇਂਦੇ ਹੋਵਗੇ।
ਹਾਂਜੀ, ਤੇ ਮੈਂ ਮੇਰੇ ਫ੍ਰੀ ਟਾਈਮ ਚ ਤੇ ਮੈਂ ਮੇਰਾ ਓ ਕਰ ਲੈਂਦੀ ਆ। ਕੌਲਜ ਦਾ ਹਾਂ ਕਲਾਸਰੂਮ ਚ ਆਯਾ ਦਾ ਹੁੰਦਾ ਮੈਂ ਸਟੱਡੀ ਕਰ ਲੈਂਦੀ ਆ।
ਚਲੋ ਵਧੀਆ ਹੋਗੀ ਏਕ ਪੰਥ ਦੋ ਕਾਜ ਹੋ ਜਾਂਦੇ ਨੇ ਤੁਹਾਡੇ। ਤੁਹਾਡਾ ਚਲੋ ਹੋਰ ਕੁਛ ਨੀ ਤੇ ਕੁਛ ਸਿੱਖਣ ਨੂੰ ਵੀ ਮਿਲ ਰਿਆ ਹੋਰ ਕੁਛ ਫੇਰ ਤੁਹਾਡੀ ਓਮਰ
ਨਾਲੇ ਇੰਨੀ ਉਮਰ ਚ ਮਤਲਬ ਹਾਂ। ਪੋਕਿਟ ਮਨੀ ਤੇ ਠੀਕ ਐ ਨਾਲ ਇੰਨੀ ਉਮਰ ਆਈਟੀ ਕੰਪਨੀ ਚ ਲੱਗਣਾ ਓ ਵੀ ਇੰਨੀ ਮੰਨੀ ਦੀ ਕੰਪਨੀ ਐ। ਆਈਟੀ ਕੰਪਨੀਆਂ ਚ ਪਤਾ ਡਾਇਰੈਕਟ ਨੀ ਦਿੰਦੇ ਤੁਹਾਨੂੰ ਕਿਸੇ ਦੇ ਰੈਫਰੈਂਸ ਰੋਜ ਜਾਣਾ ਪੈਂਦਾ।
ਤੇ ਤੁਹਾਨੂੰ ਕਿਸੇ ਨੇ ਦਿੱਤਾ ਸੀ ਰਿਫਰੈਂਸ ਯਾ ਤੁਸੀਂ ਖੁਦ ਤੋਂ ਈ
ਮੈਨੂੰ ਫੋਨ ਆਇਆ ਸੀ, ਮੈਂ ਉੱਥੇ ਇੱਕ ਵਰਕ ਇੰਡੀਆ ਕਰਕੇ ਹੈਗੀ ਐ ਐਪਲੀਕੇਸ਼ਨ ਉਦੇ ਚ ਆਪਾਂ ਪਾਂਦੇ ਆ ਨਾ ਤੇ ਓ ਤੇ ਫਿਰ ਮੈਂ ਡਿਲੇਟ ਮੈਨੂੰ ਮਿਲਦੀ ਨੀ ਪਈ ਸੀ ਜੋਬ ਮੈਂ ਬੜੇ ਧੱਕੇ ਖਾਧੇ ਆ। ਫਿਰ ਮੈ ਡਲੇਟ ਮਾਰਤੀ ਉਹਦੇ ਦੂਜੇ ਉਹਦੇ ਦੋ ਉਹਦੀਲੇਟ ਮਾਰੀ ਨਾ ਉਦੇ ਦੋ ਦਿਨ ਬਾਦ ਤੇ ਮੈਨੂੰ ਫੋਨ ਆਇਆ ਤੇ ਆਈ ਤੇ ਕੰਪਨੀ ਚ ਤੁਹਾਡੀ ਨੀਡ ਐ ਤੁਹਾਡਾ ਵਰਕ ਔਰ ਰਿਊਜਮ ਲੈ ਕੇ ਸਾਡੀ ਕੰਪਨੀ ਚ ਇੰ ਟਰਵਿਊ ਦੇਣ ਆਔ।
ਅੱਛਾ-ਅੱਛਾ, ਅੱਛਾ।
ਮੈਂ ਦੇਣ ਗਈ ਮੇਰਾ ਇੰਟਰਵਿਊ ਪਾਸ ਹੋ ਗਿਆ।
ਅੱਛਾ ਤੇ ਤੁਹਾਨੂੰ ਅੱਛੀ ਲੱਗ ਰੀ ਏ ਜੋਬ ਵਧੀਆ ਤੁਹਾਡੇ ਆਸ
ਹਾਂ ਮੈਨ ਤੇ ਡੇਢ, ਦੋ ਮਹੀਨੇ ਹੋ ਗਏ ਲਗੇ ਦੇ।
ਅੱਛਾ ਤੇ ਫੇਰ ਸੈਲਰੀ ਵਗੈਰਾ ਮਿਲੀ ਕਿ ਅਜੇ ਤੱਕ ਕੁਛ ਨੀ। ਕਿਉਂਕਿ ਪੈਲੇ ਕੇਂਦੇ ਨੇ ਨਾ ਪੈਲੇ ਕਹਿੰਦੇ ਨੇ ਨਾ ਇੱਕ, ਦੋ, ਤਿੰਨ, ਦੋ, ਤਿੰਨ ਮਈਨੇ ਮਤਲਬ ਕੀ ਤੁਹਾਡਾ ਟਰਾਇਲ ਰੇਂਦੇ ਨੇ।
ਹਾਂ ਬਟ ਇੱਥੇ ਐਵੇ ਨੀ ਏ ਇੱਥੇ ਕਿ ਖਾਲੀ ਪੰਜ ਦਿਨ, ਪੰਦਰਾਂ ਦਿਨ ਦਾ ਟਰਾਇਲ ਰੇਂਦਾ ਉਦੀ ਸੈਲਰੀ ਨੀ ਮਿਲਦੀ ਫਿਰ ਪੰਦਰਾਂ ਦਿਨ ਤੋਂ ਬਾਦ ਇਸ ਮਤਲਬ ਕਿਵੇ ਹੋ ਗਿਆ ਹੁਣ ਮੀਨੇ ਦੀ ਪੰਦਰਾਂ ਤਰੀਕ ਏ ਉਸ ਤੋਂ ਬਾਦ ਤੁਸੀਂ ਇੰਟਰਵਿਊ ਦੇ ਕੇ ਜੁਆਇਨਿੰਗ ਲੈਂਦੇ ਹੋ ਤੇ ਉਹ ਮੀਨੇ ਦੀ ਤੁਹਾਨੂੰ ਮਿਲੇਗੀ ਨੀ ਸੈਲਰੀ ਅਗਲੇ ਮਹੀਨੇ ਤੋਂ ਚਾਲੂ ਹੁੰਦੀ ਹੈ। ਜਿਸ ਸਮੇ ਮਈ ਦੇ ਪੰਦਰਾਂ ਤੋਂ ਬਾਅਦ ਮੇਰਾ ਇੰਟਰਵਿਊ ਹੋਇਆ ਸੀ ਮੈਨੂੰ ਜੂਨ ਦੀਓ ਮਿਲੀ ਐ। ਖਾਲੀ ਤਿਲ ਵੀ ਨੇ।
ਅੱਛਾ- ਅੱਛਾ ਹਾਂ ਫਿਰ ਇਹਨਾਂ ਤੇ ਬੰਦੇ ਨੂੰ ਸਹਿਣ ਕਰਨਾ ਪਵੇ ਹੁਣ ਇੰਨੀ ਅੱਛੀ ਕੰਪਨੀ ਚ ਕੰਮ ਕਰਨਾ ਹੈ ਤੇ ਫੇਰ ਬੰਦੇ ਨੂੰ ਥੋੜਾ ਬਹੁਤ ਆਪਣਾ ਟਾਈਮ ਦੇਣਾ ਪਏਗਾ ਤਾਂ ਹੀ ਉਹਨਾ ਨੂੰ ਪਤਾ ਚੱਲੇਗਾ ਨਾ ਅਸੀਂ ਕਿਸ ਤਰ੍ਹਾਂ ਵਰਕ ਕਰ ਰਹੇ ਹਾਂ।
ਹੂੰ ਹੁ
ਤੇ ਮਤਲਬ ਕਿ ਟ੍ਰੇਨਿੰਗ ਫਿਰ ਤੁਹਾਡੀ ਪੰਦਰਾਂ ਦਿਨ ਚ ਹੀ ਖਤਮ ਹੋ ਗਈ ਤਿੰਨ ਮਹੀਨੇ ਵਾਲੀ
ਟ੍ਰੇਨਿੰਗ ਤੇ ਪੰਜ ਮਹੀਨੇ ਹਾਂ ਤਿੰਨ ਮਹੀਨੇ ਵਾਲੀ ਮਤਲਬ ਚੱਲਦੀ ਪਈ ਏ ਬਟ ਸੈਲਰੀ ਵੀ ਦਿੰਦੇ ਆ ਸਾਨੂੰ ਇੱਦਾਂ ਕੋਈ ਦਿਕ ਦਿੱਕਤ ਨੀ ਆਂਦੀ। ਹਾਂ ਟ੍ਰੇਨਿੰਗ ਤੇ ਮੇਰੀ ਤਿੰਨ ਮਹੀਨੇ ਦੀ ਹੋਈ ਏ।
ਅੱਛਾ- ਅੱਛਾ, ਅੱਛਾ
ਜਿਵੇਂ ਮਿਲਦੀ ਪਈ ਸ ਆਪਾਂ ਨੂੰ ਟੈਨਸ਼ਨ ਨਹੀਂ ਇਸ ਤਰ੍ਹਾਂ
ਤੇ ਫੇਰ ਮਤਲਬ ਕੀ ਟ੍ਰੇਨਿੰਗ ਪੂਰੀ ਹੋ ਜੇ ਗੀ ਤੇ ਸੈਲਰੀ ਫੇਰ
ਫੇਰ ਉਹ ਹਾਂ ਟ੍ਰੇਨਿੰਗ ਪੂਰੀ ਹੋ ਜੇ ਗੀ ਫਿਰ ਸੈਲਰੀ ਫਿਕਸ ਕਰ ਦੇਗੇ ਅਗਰ ਉਹਨਾਂ ਨੂੰ ਲੱਗੇਗਾ ਅ ਕਿ ਵੀ ਸਾਡੇ ਟੈਲੈਂਟ ਹੈ ਤੇ ਸਾਨੂੰ ਐਕਸਟਰਾ ਦੇ ਗੇ। ਹੁਣ ਨਾਲੇ ਆਈ ਟੀ ਕੰਪਨੀ ਚ ਨਾ ਸਾਲ ਦੀ ਚੌਂਵੀ ਛੁੱਟੀਆਂ ਮਿਲਦੀ ਐ। ਮਤਲਬ ਤੁਸੀਂ ਛੁੱਟੀ ਲਾਉਗੇ ਤਾਂ ਛੁੱਟੀ ਦਾ ਪੇਹਾ ਨਹੀ ਕੱਟਿਆ ਜਾਏਗਾ ਇਵੇਂ
ਅੱਛਾ -ਅੱਛਾ ਤੇ ਕੁੱਛ ਇਸ ਤਰ੍ਹਾਂ ਕਹਿੰਦ ਇਨਾਂ ਨੂੰ ਕਿ ਸੈਕਿੰਡ ਸੈਚਡੇ ਔਰ ਫੋਰਥ ਸੈਚਡੇ ਤੇ ਆਈ ਟੀ ਕੰਪਨੀ ਚ ਛੁੱਟੀ ਹੁੰਦੀ ਐ।
ਹਾਂਜੀ- ਹਾਂਜੀ ਹੁੰਦੀ ਹੈ ਬਟ ਹੁਣ ਈ ਇ ਐਈਓ ਹੋ ਗਿਆ ਨਾ ਬਈ ਸਾਲ ਦੀ ਚੌਵੀ ਛੁੱਟੀ ਛੁੱਟੀਆਂ ਮਿਲਦੀਆਂ ਤੁਹਾਨੂੰ ਉਹਦੇ ਚ ਹੀ ਗਿਣ ਲੋ ਕੁਛ ਆਈ ਟੀ ਕੰਪਨੀ ਦਿੰਦੀ ਆ ਕੁਛ ਕੁਛ ਨਹੀਂ ਦਿੰਦੀ ਇਵੈ
ਹਾਂ ਤੁਸੀਂ ਹਜੇ ਨਵੇਂ -ਨਵੇਂ ਲੱਗੇ ਹੋ ਤੁਹਾਨੂੰ ਹਜੇ ਇੰਨਾ ਐਕਸਪਰੀਅੰਸ ਵੀ ਨਹੀਂ ਹੋਏਗਾ ਹਨਾ ਕੀ ਰੂਲਸ ਨੇ ਕੀ ਰੂਲਸ ਨਹੀਂ ਏ। ਹੂ ਚਲੋ ਆਪਣੇ ਨੂੰ ਤੇ ਕੀ ਕੰਮ ਤੋਂ ਮਤਲਬ ਹੈਗਾ ਆਪਣਾ ਟਾਈਮ ਪਾਸ ਹੋਣਾ ਚਾਹੀਦਾ ਕੁਛ ਮੈਂਨੂੰ ਮਿਲ ਰਿਹਾ ਵੇ ਫੇਰ ਨੈਸਟ ਕੋਲੇਜ ਤੋਂ ਬਾਅਦ ਕੁਛ ਹੈ ਪਲੈਨਿੰਗ ਕੁਛ
ਹਾਂਜੀ -ਹਾਂਜੀ ਮਾਸਟਰ ਹੋਰ ਡਿਗਰੀ ਕਰਨੀ ਆ ਨਾ ਮਾਸਟਰ ਡਿਗਰੀ ਵੀ ਕਰਨੀ ਆ
ਅੱਛਾ ਫਿਰ ਕਿੱਥੋਂ ਇੱਥੋਂ ਆ ਅਬੋਹਰ ਤੋਂ ਕਰਨੀ ਹੈ ਜਾਂ ਇੱਥੋਂ ਹੀ ਕਰਨੀ ਐ।
ਸੋਚਿਆ ਤੇ ਅਬਰੋਡ ਦਾ ਹੁਣ ਬਾਬਾ ਜੀ ਦੀ ਮੇਹਰ ਹੋਏਗੀ ਤੇ ਅਬਰੋਡ ਦਾ ਕਰਾਂਗੇ
ਬਾਬਾ ਜੀ ਤੇ ਮੇਹਰ ਫੁੱਲ ਰਹਿੰਦੀ ਹੈ, ਸਭ ਤੇ ਜਦੋਂ ਬਾਬਾ ਜੀ ਨੂੰ ਮੰਨੋਗੇ ਨਾ ਤੇ ਬਾਬਾ ਜੀ ਆਪੇ ਹੀ ਸਭ ਕੁਛ ਦੇਣਗੇ।
ਵਿੱਚ ਤਿਆਰੀ ਕੀਤੀ ਸੀ, ਪਰ ਹੋ ਨਹੀਂ ਪਾਇਆ ਲੋਨ ਲੂਨ ਦਾ ਇਸ਼ੂ ਹੋ ਗਿਆ ਸੀ, ਫਿਰ ਕਰ ਨੀ ਪਾਇਆ ਅ ਐਸੇ।
ਚਲੋ ਇਹ ਵੀ ਕੋਈ ਬਾਬਾ ਜੀ ਦਾ ਕੋਈ ਭਾਣਾ ਹੋਣਾ ਜਿਹਦੇ ਚ ਕਿ ਤੁਹਾਡਾ ਕੁਛ ਅੱਛਾ ਦੇਖੋ ਆਉਣ ਵਾਲਾ ਸੀ। ਤਾਂ ਹੀ ਉਹਨੂੰ ਨੀ ਮਿਲੀ ਜਿਸ ਤਰ੍ਹਾਂ ਤੁਹਾਨੂੰ ਆਈ ਟੀ ਕੰਪਨੀ ਚ ਜੋਬ ਮਿਲ ਗਈ ਏ, ਤੁਸੀਂ ਕਹਿੰਦੇ ਹੋ ਮੈਂ ਇੰਨੇ ਟੈਮ ਤੋਂ ਧੱਕੇ ਖਾ ਰਹੀ ਸੀ, ਤੇ ਮੈਨੂੰ ਜੋਬ ਨੀ ਸੀ ਮਿਲ ਰਹੀ।
ਹਾਂਜੀ, ਇਹ ਤਾਂ ਗੱਲ ਸਹੀ ਹੈ।
ਹਾਂ, ਕੋਈ ਗੱਲ ਨੀ ਕਦੀ ਕਦੀ ਸਬਰ ਦਾ ਫਲ ਮਿੱਠਾ ਵੀ ਮਿਲਦਾ ਵਵੇ। ਹਮ ਨਾਲੇ ਆਪਣੇ ਕਰਮਾਂ ਜੋ ਲਿਖਿਆ ਨਾ ਕਰਮ ਕਰੀ ਦੇ ਨੇ ਫਲ ਦੀ ਇੱਛਾ ਨਹੀਂ ਰੱਖੀ ਦੀ।
ਹੂੰ।
ਫਲ ਦੇਣਾ ਰੱਬ ਦੇ ਹੱਥ ਵਿੱਚ ਏ।
ਹੋਰ ਕੀ।
ਕਿਉਂਕਿ ਜਿਹੜਾ ਵੀ ਕੰਮ ਤੁਸੀਂ ਕਰੋਗੇ ਨਾ, ਤੁਹਾਨੂੰ ਪਹਿਲੇ ਸਟਾਰਟਿੰਗ ਚ ਤੇ ਸਟਰਗਲ ਕਰਨਾ ਹੀ ਪਏਗਾ। ਭਲੇ ਕੁੱਛ ਵੀ ਕਰ ਲੋ ਤੁਸੀਂ
ਹੰ ਹੰ ਸਹੀ ਗੱਲ ਐ।
ਸਟਰਗਲ ਕਰੋਗੇ, ਉਹਨਾਂ ਤੁਹਾਨੂੰ ਸਟਰਗਲ ਕਰਨ ਦੀ ਆਦਤ ਹੋਏਗੀ। ਔਰ ਉਹਨਾਂ ਤੁਹਾਡਾ ਕੰਮ ਈਜ਼ੀ ਹੋਏਗਾ।
ਹੰ
ਕੋਈ ਨੀ ਹੋਰ ਬਸ ਵਦੀਆ ਖਾ ਲਈ ਰੋਟੀ ਪਾਨੀ ਕੇ ਹਜੇ ਬਾਕੀ ਰੋਟੀ ਖਾਨਾ।
ਬਾਕੀ ਏ ਆਜੇ ਤੁਹਾਨੂੰ ਕਹਾ ਕੀ ਕਰਦਾ ਤੁਹਾਡਾ ਬੇਟਾ।
ਬਸ ਉਹਨੂੰ ਦੇਖੋ ਨਾ ਦਾ ਢ ਜੋ ਉਹਨੂੰ ਵੀ ਦੁਕਾਨ ਖੋਲ ਕੇ ਦੇ ਹੈ, ਟਾਇਰਾਂ ਦੀ ਪੰਜਾਬ ਟਾਇਰ ਸਰਵਿਸ ਨਾਮ ਤੋਂ ਦੁਕਾਨ ਹੈਗੀ ਐ।
ਅੱਛਾ ਤੁਹਾਡੀ ਟਾਇਰਾਂ ਦੀਏ ਤੇ ਮੈਨੂੰ ਦੱਸਣਾ ਸੀ ਨਾ ਮੇਰੇ ਤੇ ਕਿੰਨੇ ਵੀਹੀਕਲ ਸੀ ਮਤਲਬ ਮੇਰੇ ਡੈਡੀ ਦੀ ਕਾਰ ਵੀ ਖ਼ਰਾਬ ਹੋਗੀ ਸੀ, ਟਾਇਰ ਪੁਆਣੇ ਸੀ।
ਕੋਈ ਨੀ ਮੈਂ ਤੁਹਾਨੂੰ ਵਟਸਐਪ ਤੇ ਮੇਰੇ ਬੇਟੇ ਦਾ ਕਾਰਡ ਭੇਜ ਦੇਵਾਂਗੀ, ਤੁਸੀਂ ਆਪਨੇ ਗਰੁੱਪ ਚ ਪਾ ਦਿਆ ਜੇ ਤੇ ਜਿਹਨਾਂ ਨੂੰ ਵੀ
ਸਾਨੂੰ ਤਾਂ ਬਲਕਿ ਦੂਰ -ਦੂਰ ਜਾਨਾ ਪੈਂਦਾ, ਕਿੱਥੇ ਹੈਗੀ ਏ ਤੁਹਾਡੇ ਬੇਟੇ ਦੀ ਦੁਕਾਨ
ਬਸ ਆਪਨੇ ਨੀਅਰ ਈ ਐ ਇੱਕ ਮੇਰੇ ਘਰ ਤੁਸੀਂ ਦੇਖਿਆ ਵੇ ਨਾ ਉਹਦੇ ਤੋਂ ਕੋਲ ਹੀ ਹੈਗੀ ਜ਼ਿਆਦਾ ਦੂਰ ਨੀ ਹੈਗੀ ਐ।
ਕੋਈ ਨੀ ਕੋਈ ਨ ਅਸੀਂ ਸਾਨੂੰ ਤੇ ਦੂਰ ਜਾਨਾ ਪੈਂਦਾ ਏ ਦਸ ਪੰਦਰਾਂ ਕਿਲੋਮੀਟਰ ਅੱਗੇ।
ਕੋਈ ਨੀ ਮੈਂ ਤੁਹਾਨੂੰ ਕਾਰਡ ਪਾ ਦੇਵਾਗੀ ਤੇ ਤੁਸੀਂ ਆ। ਅਪਨਾ ਮਤਲਬ ਕੀ ਸਟੇਟਸ ਚ ਪਾ ਦਿਆ ਜੇ ਔਰ ਸਭ ਨੂੰ ਕਹਿ ਦਿਆ ਜੇ ਵੀ ਜੋ ਵੀ ਕੰਮ ਸਭ ਤੋਂ ਮਤਲਬ ਕਿ ਗਰੰਟੀ ਫੁੱਲ ਗਮ ਕੰਮ ਹੁੰਦਾ ਵੇ
ਅਸੀਂ ਪਾਦਾੰਗੇ ਨਾਲੇ ਮੇਰੇ ਗਰੁੱਪ 'ਚ ਵੀ ਭੇਜ ਦਾੰਗੇ।
ਚਲੋ ਠੀਕ ਕੋਈ ਨੀ ਤੁਸੀਂ ਮੈਂ ਆਈ ਟੀ ਕੰਪਨੀ ਦਾ ਥੋੜਾ ਪੁੱਛਣਾ ਸੀ ਮੈਨੂੰ ਕੋਈ ਪੁੱਛ ਰਿਹਾ ਸੀ। ਇਸ ਲਈ ਮੈਂ ਤੁਹਾਨੂੰ ਅਹ ਪੁੱਛਣ ਆਸਤੇ ਗੱਲ ਕੀਤੀ ਸੀ।
ਕੋਈ ਨੀ ਕੋਈ ਨੀ, ਕਰਾ ਨਾ ਹੋਏ ਕਿਸੇ ਨੂੰ ਕਹਿ ਦੇਨਾ ਮੈਂ ਰਿਜ਼ਿਊਮ ਪਾ ਦਾਗੀ ਹੋ ਜਾਏਗਾ ਉਹਨਾਂ ਦਾ।
ਹਾਂਜੀ ਚਲੋ ਵਦੀਆ ਚਲੋ ਠੀਕ ਐ, ਸਸਰੀ ਅਕਾਲ ਜੀ।
ਸਸ਼ਰੀ ਅਕਾਲ